ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਐ?
ਵਧੀਆ ਜੀ ਵਧੀਆ ਤੁਸੀ ਸੁਣਾਓ ਜੀ।
ਬਸ ਵਧੀਆ।
ਹੋਰ ਦੱਸੋ ਜੀ, ਕੀ ਕਰਰੇ ਸੀ?
ਬਸ, ਬੈਠੇ ਆਂ ਅਰਾਮ ਨਾਲ।
ਸ਼ਾਮ ਹੋ ਗੀ ਹੈਂ।
ਹੂੰ ਹੂੰ।
ਕਿੱਦਾਂ ਦਾ ਮੌਸਮ ਓਧਰ?
ਠੀਕ ਐ। ਗਰਮੀ ਵੀ ਐ ਗਰਮੀ ਐ ਮਤਲਬ।
ਤੇ ਗਰਮੀ ਐ।
ਹੂੰ।
ਅੱਛਾ ਜੀ। ਤੁਆਡੇ ਵਾਲੀ ਸੈਡ ਬਾਰਿਸ਼ ਹੋਈ। ਹੋਈ ਸੀ ਅੱਜ ਬਾਰਿਸ਼?
ਨਈ ਏਧਰ ਨੀ ਹੋਈ।
ਅੱਛਾ ਜੀ, ਸਾਢੇ ਏਧਰ ਵੀ ਸਵੇਰ ਦੇ ਬਦਲ ਬਣੇ ਸੀ ਬਾਰਿਸ਼ ਨੀ ਲੇਕਿਨ ਮੌਸਮ ਠੰਡੀ ਹਵਾ ਚੱਲ ਰੀਏ ਖੂਬ। ਠੰਡਾ ਮੌਸਮ ਤੇ ਹਾਂਜੀ ਹਾਂਜੀ। ਅੱਛਾ ਜੀ। ਏਦਰ ਠੰਡਾ ਮੌਸਮ ਠੀਕ ਐ। ਅੱਛਾ ਮੌਸਮ ਐ ਅੱਜ।
ਅ ਨਈ ਏਧਰ ਠੀਕ ਈ ਏ।
ਹੋਰ ਬਸ। ਓ ਮੈਂ ਓਦਾਂ ਈ ਪੁੱਛਦੇ ਆ।
ਅੱਛਾ।
ਟੋਪਿਕ ਈ ਭੁਲ ਗੇਆ ਮੈਂ ਕੇੜਾ ਟੋਪੀਕ ਲੇਆ ਸੀ।
ਹੋਰ ਸੁਨਾਓ ਖਾ ਲਈ ਰੋਟੀ ਪਾਣੀ
ਹਾਂਜੀ ਹਾਂਜੀ, ਖਾਲੀ ਰੋਟੀ ਪਾਣੀ ਸਭ। ਚਾ ਚੁ ਪੀ ਕੇ ਹੋਣੀ ਵੇਲੇ। ਅਸੀ ਬਨਾਏ ਸੀ ਛੋਲੇ, ਚਿੱਟੇ ਛੋਲੇ ਬਣਾਏ ਸੀ। ਛੋਲੇ ਚਾਵਲ ਨਾਲ ਰੋਟੀ ਸੀ। ਓਸ ਤੋਂ ਬਾਦ ਸਮੋਸੇ ਸਮੂਸੇ ਆ ਗਏ। ਸਮੋਸੇ ਖਾ ਕੇ ਹੋਣੇ ਹੀ ਪਾਈ ਹੋ ਬਸ, ਹ ਸੰਡੇ ਪਾਰਟੀ ਭਰਾ ਹੋ ਘਰ ਬੈਠੇ ਕੁਛ ਨਾ ਕੁਛ ਤਾਨੂੰ ਬਤਾਈਏ।
ਹੂੰ
ਤੁਸੀ ਦੱਸੋ?
ਬਸ ਵੱਧੀਆ। ਅਸੀ ਵੀ ਬਸ ਐਵੇਂ ਅਸੀਂ ਅੱਜ ਸਵੇਰੇ ਬਣਾਇਆ ਸੀ ਨਾਸ਼ਤੇ 'ਚ ਆਲੂ ਦੇ ਪਰੋਂਠੇ। ਫਿਰ ਬਣਾਏ ਚਾਵਲ ਪਲਾਓ ਦੁਪੈਰੇ, ਹੁਣ ਹੂੰ
ਅੱਛਾ ਜੀ।
ਹੁਣ ਦਾਲ ਬਣਾਈ ਆ।
ਜੋ ਰਾਤ ਵਾਸਤੇ ਦਾਲ ਬਣਾਤੀ ਹੈ ਟਾਇਮ ਸਿਰੇ
ਹੂੰ-ਹੂੰ।
ਹਾਂ ਸਹੀ ਆ ਗਰਮੀ ਚ ਬੰਦਾ, ਕਿੱਥੇ ਤੱਕ ਵੀ ਕਰੇਗਾ। ਦੋ ਸਿਰਫ ਹੋ ਗੇਆ। ਹਾਂ ਨਾਲੇ ਇਤਵਾਰ ਐ ਕਿੱਧਰੇ ਘੁੰਮਣ ਦਾ ਵੀ ਪ੍ਰੋਗਰਾਮ ਬਣ ਜਾਂਦਾ ਨੇ।
ਨਾ ਲਗਾ ਆਈ ਸੀ ਐਵੇਂ ਚੱਕਰ ਬਾਰ
ਅੱਛਾ ਐਵੀਂ ਚੱਕਰ ਲਗਾਏ ਸੀ। ਹਾਂ ਗਰਮੀ ਬੋਤ ਜ਼ਾਦਾ ਇੱਥੇ ਵੀ ਮੌਸਮ ਠੰਡਾ ਵੱਧੀਆ ਮੌਸਮ ਹੈਗਾ।
ਅੱਛਾ -ਅੱਛਾ ਨਾਂ ਓਧਰ ਦਾ ਵਧੀਆ, ਆਏ ਹੋਏ ਸੀ ਮੇਰੇ ਬ੍ਰਦਰ ਓ ਦੱਸ ਰਏ ਸੀ ਕੇਂਦੇ ਓਧਰ ਦੇ ਮੌਸਮ ਬੜਾ ਅੱਛਾ।
ਹਾਂ ਅੱਛਾ ਤਿੰਨ -ਚਾਰ ਦਿਨ ਤੋਂ ਚੱਲ ਰੇਆ ਪੇਲੇ ਤਾਂ ਚਾਰ -ਪੰਜ ਦਿਨ ਲਗਾਤਾਰ ਬਾਰਿਸ਼ ਹੁੰਦੀ ਰਈ ਏ। ਕੁਛ ਓਦੇ ਕਰਕੇ ਸਹੀ ਸੀ, ਬਾਕੀ ਅੱਜ ਵੀ ਥੋੜ੍ਹਾ ਬੱਦਲ ਜੇ ਬਣੇ ਸੀ। ਹਾਂਜੀ ਅੱਜ ਵੀ ਠੰਡਾ ਮੌਸਮ ਹਵਾ ਚੱਲ ਰਈ ਐ।
ਹਾਂ ਹੋਰ?
ਹੋਰ ਦੱਸੋ?
ਡਬਲ ਸਾਈਡ ਤੋਂ
ਇੱਕ ਓ ਬਟਨ ਏ ਇੱਕ ਏ ਬਟਨ ਇੱਕ ਮਿੰਟ ਅਰੇ ਯਾਰ ਯੇ ਨੀ ਆ ਦਿਖਾਓ ਏਧਰ। ਹੋਰ? ਅੱਛਾ।
ਹੈਲੋ ਹੈਲੋ